ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਠੀਕ ਠਾਕ ਹੋ?
ਵਧੀਆ- ਵਧੀਆ, ਮੈਂ ਕਿਹਾ, ਅੱਜ ਕੋਲ ਕਰ ਲਾ ਕਾਫੀ ਟਾਈਮ ਹੋ ਗਿਆ, ਸਾਡੀ ਗੱਲ ਹੀ ਨਹੀਂ ਹੋਈ। ਤੁਹਾਡੀ ਨਾ, ਆਵਾਜ਼ ਬੜੀ ਆ ਰਹੀ ਹੈ, ਪਿੱਛੋਂ ਦੀ ਨਾ।
ਉਹ ਨਾ, ਥੋੜਾ ਜਿਹਾ ਆਪਣਾ, ਕੂਲਰ ਵਗੈਰਾ ਚੱਲਦਾ ਪਿਆ।
ਅੱਛਾ, ਤੇ ਥੋੜਾ ਉਹਨੂੰ ਘੱਟ ਕਰ ਲਓ ਨਾ, ਬੜੀ ਆਵਾਜ਼ ਕਰ ਰਿਹਾ, ਆਵਾਜ਼ ਹੀ ਨਹੀਂ ਆ ਰਹੀ ਤੁਹਾਡੀ।
ਹੁਣ ਆ ਰਹੀ ਹੈ?
ਹਾਂਜੀ- ਹਾਂਜੀ। ਹੋਰ, ਬੱਚੇ ਠੀਕ ਨੇ? ਵਧੀਆ, ਬਸ, ਸਭ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਹੁਣ ਲੇਟਿਆ ਦਾ ਸੀ। ਮੈਂ ਵੇਖਦੇ ਮੈਂ ਤਾਂ ਕਿਹਾ ਬਾਈ ਫੋਨ ਕਰਦੇ।
ਅੱਛਾ ਅੱਛਾ ਫ੍ਰੀ ਸੀ।
ਹਾਂਜੀ।
ਡਿਨਰ ਕਰ ਲਿਆ।
ਹਾਂਜੀ।
ਕੀ ਬਣਾਇਆ ਸੀ। ਕੀ ਬਣਾਇਆ ਸੀ।
ਅੱਜ ਆਪਾਂ ਪਨੀਰ ਟਿੱਕਾ ਬਣਾਇਆ ਜੀ।
ਅੱਛਾ ਕਿਸ ਨੇੇ ਬਣਾਇਆ। ਬੱਚੇ ਸ ਪਾਰਕ ਅੱਛਾ ਅੱਛਾ ਮੈਂ ਕਿਹਾ ਸ਼ਾਇਦ ਤੁਸੀਂ ਬਣਾਇਆ
ਬਸ ਇਹੀ ਸੀ ਉਹ ਨਾਲ ਸੀਗਾ ਮੰਮੀ ਨਾਲ ਮੈਂ ਕਰਾ ਰ
ਅੱਛਾ ਠੀਕ ਹੈ ਚਲੋ ਵਧੀਆ ਗੱਲ
ਤੁਸੀਂ ਕੀ ਪਾਇਆ ਅੱਜ
ਅਜ ਆਪ ਆਪਾਂ ਕੀ ਬਣਾਇਆ ਸੀ ਅਜਪਾ ਰਾਜਮਾਂ ਬਣਾਏ ਸੀ ਤੇ ਉਹੀ ਉਓਹੀ ਪਏ ਦੇ ਸੀ ਫਿਰ ਉਹਦੇ ਨਾਲ ਹੀ ਰੋਟੀ ਖਾ ਲਿੱਤੀ
ਚਲੋ ਵਧੀਆ ਗੱਲ ਆਪੇ ਬਣਾਏ ਹੋਣੇ ਤੁਸੀਂ ਤਾਂ
ਹਾਂਜੀ ਹਾਂਜੀ
ਹੋਰ ਫਿਟਨੈਸ ਕਲਾਸਾਂ ਸਹੀ ਚੱਲ ਰਹੀ ਹੈ।
ਹਾਂਜੀ ਹਾਂਜੀ ਕਲਾਸਿਸ ਠੀਕ ਚੱਲ ਰਹੀਆਂ ਨੇ ਬਸ ਸਕੂਲ ਓਪਨ ਹੋਣ ਵਾਲੇ ਨੇ। ਤੇ ਹੁਣ ਬਰਡਨ ਥੋੜਾ ਵੱਧ ਜਾਣਾ ਹੈ।
ਟੀਚਿੰਗ ਵੀ ਕਰਦੇ ਹੋ ਤੁਸੀਂ।
ਹਾਂਜੀ ਹਾਂਜੀ।
ਓਕੇ ਓਕੇ ਵਧੀਆ ਗੱਲ ਹੈ ਨਾਲ ਨਾਲ ਆਪਣਾ ਜੋਬ ਵਰਕ।
ਹਾਂਜੀ ਉਹ।
ਕਿਹੜੀ ਕਲਾਸ 'ਚ ਕਰਦੇ ਪਏ ਜੀ।
ਮੈਂ ਪਲੱਸ ਟੂ ਤੱਕ ਹੀ ਪੜ੍ਹਾਉਦੀ ਹਾਂ।
ਠੀਕ ਆ ਜੀ ਕਿਹੜੀ ਕਿਹੜਾ ਸਬਜੈਕਟ ਪੜਾਉਂਦੇ ਹੋ।
ਅਹ ਮੈਂ ਕੰਪਿਊਟਰ ਪੜ੍ਹਾਉਂਦੀ ਹਾਂ।
ਹੂੰ ਅੱਜ ਕੱਲ੍ਹ ਤਾਂ ਸਾਡੇ ਸਕੂਲੇ ਐਡਵਾਂਸ ਟੈਕਨੋਲੋਜੀ ਆ ਗਈਆਂ ਨੇ। ਹੂੰ ਨਹੀਂ। ਇੱਧਰ ਨਾ ਪਹਿਲੇ ਦੂਸਰਾ ਲੱਗਣਾ ਸੀ। ਜਿਹੜਾ ਅਹ ਵੀਡੀਓ ਜਿਹੜਾ ਦਿਖਾਉਂਦੇ ਨੀ ਹੈ। ਜਿਵੇਂ ਪਹਿਲੇ ਦਿਖਾਉਂਦੀ ਸੀ ਵੀਡੀਓ ਚੱਲਦੀ ਹੋਈ ਉਹਨੂੰ ਕੀ ਕਹਿੰਦੇ ਨੇ।
ਸਮਾਰਟ ਕਲਾਸੀ।
ਹਾਂ ਹਾਂ ਹਾਂ ਨਹੀਂ ਨਹੀਂ ਨਹੀਂ ਨਹੀਂ। ਜਿਹੜੀ ਉਹ ਜਿਹੜੀ ਇੱਕ ਉਹ ਹੁੰਦਾ ਰੇਡੀਓ ਜੇ ਆਉਂਦਾ ਉਹਦੇ। ਸਾਹਮਣੇ ਸਕਰੀਨ ਚੱਲਦੀ ਹੈ। ਉਹ ਲਾਈਟ। ਦੇ ਥਰੂ ਹੀ ਚੱਲਦੀ ਹੈ। ਪ੍ਰੋਜੈਕਟਰ ਹਾਂਜੀ ਪ੍ਰੋਜੈਕ। ਪ੍ਰੋਜੈਕਟਰ ਹਾਂਜੀ ਉਹ ਸੀ ਨਾ ਪਹਿਲੇ। ਤੇ ਫੇਰ ਉਹ ਕਹਿੰਦੇ ਕਿ ਇਹ ਉਹੀ ਹੋ ਗਿਆ ਬੱਚੇ ਦੇਖਦੇ ਨੀ ਹੈਗੇ। ਅਛੇ ਬੋਰ ਫੀਲ ਕਰਦੇ ਨੇ। ਇੱਕ ਦੋ ਵਾਰ ਨਾ ਆਪਾਂ ਕਲਾਸ ਆਪਾਂ ਕਲਾਸਿਸ ਲਗਾਈ ਸੀ ਮੂਵੀ ਦਿਖਾਈ ਸੀ ਬੱਚਿਆਂ ਨੂੰ। ਤੇ ਬੱਚੇ ਬਸ ਜੋ ਬੱਚੇ। ਬੱਚਿਆਂ ਦੇ ਭਾਈਚਾਰੇ ਰਿਵਿਊ ਸੁਣੇ ਕਹਿੰਦੇ ਹੁਣ ਤੋ ਬੋਰ ਹੀ ਹੋ ਗਏ। ਹਾਂ ਸਾਨੂੰ ਨੀਂਦ ਆਉਣ ਲੱਗ ਗਈ। ਹਮੇ ਇੰਟਰਸਟਿਕ ਨਹੀਂ ਥੀ ਤੇ ਮਤਲਬ ਬੱਚੇ ਫੇਰ ਐਵੇਂ ਕਰਨ ਲੱਗ ਗਏ। ਤੇ ਫੇਰ ਉਹ ਕਹਿੰਦੇ ਕਿ ਐਵੇਂ ਦੀ ਬੱਚੀ ਦੇਖੋ। ਪੜ੍ਹ ਵੀ ਰਹੇ ਨੇ ਇੰਟਰਸਟ ਵੀ ਵੱਧੇਗਾ ਬੱਚੇ ਦਾ। ਐਸਾ ਕੋਈ ਟੈਕਨੋਲਜੀ ਲੈ ਕੇ ਆਈ ਜਿਹੜੀ ਬ ਜਿਵੇ ਇੰਟਰਸਟਡ ਨਾਲ ਪੜ੍ਹਨ।
ਜੀ ਜੀ ਸਹੀ ਗੱਲ ਐ।
ਹੁਣ ਹੁਣ ਐਸੀ ਉਹ ਲਗਵਾ ਲਿੱਤੀ ਹੈ ਵੱਡੀ ਐਲ ਈ ਐਲ ਈ ਡੀ ਹੈਗੀ ਏ। ਤੇ ਉਹਦੇ ਤੇ ਟੱਚ ਕਰਕੇ ਆਪਾਂ ਸਕਰੀਨ ਚਲਾ ਸਕਦੇ ਆ। ਜਿਵੇ ਇੰਟਰਸਟ ਫੀਲ ਕਰੇਗੇ ਦੇਖੋ ਮੈਮ ਕਿਵੇਂ ਚਲਾ ਰਹੇ ਨੇ।
ਹਾਂ ਉਹ ਸਮਾਰਟ ਕਲਾਸਿਸ ਲਵਾ ਦੀ ਹੋਣੀ ਨਾ ਉਹ ਸਮਾਰਟ ਕਲਾਸਿਸ। ਜੀ, ਜੀ ਉਹ ਵਧੀਆ ਆ ਆਪਾਂ ਵੀ ਉਹਦੇ ਤੋਂ ਹੀ ਪੜੇ ਪਲੱਸ ਵਨ ਪਲੱਸ ਟੂ।
ਹਾਂਜੀ, ਹਾਂਜੀ। ਉਹ ਨਾ ਵਧੀਆ ਹੈਗੀ ਜੀ ਬੜੀ ਵਧੀਆ ਹੈਗੀ ਜੀ ਉਹ ਹਾਂ ਬੱਚਿਆਂ। ਤੇ ਇੰਨਾ ਇੰਨਾ ਇੰਟਰਸਟ ਵੱਧੇਗਾ ਬਾਅਦ ਵਿੱਚ। ਜਿਹੜੇ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਦਾ ਇੰਟਰਸਟ ਵੱਧੇਗਾ ਉਹਦੇ ਤੇ। ਉਹ ਕਹਿੰਦੀ ਟੀਚਰ ਕਿਵੇਂ ਚਲਾ ਰਹੀ ਹੈ ਦੇਖਦੇ ਆ ਉਹਨੂੰ। ਵਧੀਆ ਅੱਜ ਦੇਖੋ ਆਹ ਹਾਂ ਆਹ ਬਲੈਕ ਬੋਰਡ ਤੇ ਕੁਛ ਸਮਝ। ਵੇਖਦੇ ਨਹੀਂ ਹੈਗੇ।
ਹਾਂਜੀ ਉਹ ਕਹਿੰਦੇ ਹੁਣ ਸਮਾਰਟ ਕਲਾਸ ਵੀ ਸਹੀ ਬਹੁਤ ਠੀਕ ਠਾਕ।
ਲੱਗ ਗਿਆ ਸਿਰ ਧਵਾਉਣ। ਹਾਂਜੀ, ਹਾਂਜੀ ਹੈਗਾ।
ਹੁਣ ਤੇ ਵੱਡੇ ਵੱਡੇ ਸਕੂਲਾਂ 'ਚ ਜਿਹੜੇ ਹੈਗੇ ਆ ਉਹਦੇ ਸਟਾਰਟਿੰਗ। ਤੋਂ ਲੈ ਕੇ ਆਪਣਾ ਪਲੱਸ ਟੂ ਤੱਕ ਸਾਰੀ ਸਮਾਰਟ ਕਲਾਸਿਸ ਚੱਲ ਰਹੀ ਹੁਣ ਤੇ।
ਹੂੰ, ਅਰੇ ਵਧੀਆ ਹੈਗੇ ਆ ਪਹਿਲੇ ਪੁੱਛੋ ਕਿਵੇਂ ਇੰਟਰਸਟ। ਲੈ ਕੇ ਨਹੀਂ ਪੜ੍ਹਦੇ।
ਅਹ ਹਨ
ਹੁਣ। ਬੱਚਿਆਂ ਦਾ ਜੇ ਇੰਟਰਸਟ ਹੀ ਨਹੀਂ ਹੋਏਗਾ ਤਾਂ ਅੱਗੇ ਕਿਵੇਂ ਪੜ੍ਹਨਗੇ ਫਿਰ ਉਹ ਐਜੂਕੇਸ਼ਨ ਉਹਨਾਂ ਦੇ ਤਾਂ ਖ਼ਰਾਬ। ਹੋਗੀ।
ਗੱਲ ਏ ਆ।
ਹਾਂ। ਹੁਣ ਜਿਹੜੇ ਦੇਖੋ ਪੜ੍ਹੇ ਪੜ੍ਹਨ ਵਾਲੇ ਬੱਚੇ ਨੇ ਹੁਣ ਕਾਫ਼ੀ ਪੜ੍ਹਨ ਵਾਲੇ ਵੀ ਹੁੰਦੇ ਨੇ। ਕਈ ਨਹੀਂ ਪੜ੍ਹਦੇ ਜਿੰਨਾ ਮਰਜੀ ਸਮਝਾ ਲਓ ਉਹਨਾਂ ਨੂੰ ਨਹੀਂ ਪੜ੍ਹਨਗੇ। ਲੇਕਿਨ ਜੋ ਪੜ੍ਹਨ ਵਾਲੇ ਬੱਚੇ ਉਹਨਾਂ ਨੂੰ ਤਾਂ ਕਮ ਸੇ ਕਮ ਅੱਗੇ ਕਰੀਏ ਨਾ।
ਹਾਂਜੀ।
ਸਾਡਾ ਤੇ ਇਹ ਹੀ। ਟਾਰਗੇਟ ਹੈਗਾ ਹੈ ਕਿ ਆਪਾਂ ਬੱਚੇ ਨੂੰ ਅੱਗੇ ਵਧਾਈਏ। ਹੂੰ, ਆਪਾਂ ਤੇ ਦੇਖੋ ਹਰ ਇੱਕ ਆਪਾਂ। ਕਿਸੇ ਨਾਲ ਭੇਦਭਾਵ ਨਹੀਂ ਕੀਤਾ ਸਾਰੇ ਬੱਚ ਬੱਚਿਆਂ ਨੂੰ ਉਹੀ ਸੇਮ ਜਿਹੜਾ ਨਾਲਾਇਕ ਏ ਉਹਨੂੰ ਵੀ ਉਨਾ ਹੀ ਕੰਮ ਦਿੰਦੇ ਆ। ਉਹਨੂੰ ਵੀ ਉਵੇਂ ਹੀ ਸਮਝਾਉਂਦੇ ਹਾਂ ਜਿੰਨਾ ਹੁਸ਼ਿਆਰ ਬੱਚੇ ਨੂੰ ਸਮਝਾਉਂਨੇ ਹਾਂ।
ਭਇਆ ਲੇਯਾ
ਹੂੰ, ਹੂੰ, ਹੂੰ। ਚਲੋ ਠੀਕ ਏ। ਚਲੋ ਠੀਕ ਏ। ਚਲੋ ਸਤਿ ਸ਼੍ਰੀ ਅਕਾਲ।
ਰੋਟੀ ਖਾ ਲਈ ਸੀ ਤੁਸੀਂ।
ਹਾਂਜੀ, ਹਾਂਜੀ।
ਠੀਕ - ਠੀਕ। ਸੈਰ ਕਰ ਰਹੇ ਹੋਣੇ ਉਹ ਥੋੜ੍ਹੀ ਬਹੁਤੀ ਬਾਰ।
ਹਾਂ, ਹਾਂਜੀ, ਹਾਂਜੀ। ਵੋਕ ਬਸ ਹੋ ਜਾਂਦੀ ਏ।
ਹਾਂਜੀ। ਠੀਕ ਤਾਂ ਡੋਗੀ ਵੀ ਰੱਖਿਆ ਦਾ ਹੈ ਤੁਸੀਂ ਹਨਾ।
ਹਾਂਜੀ, ਹਾਂਜੀ ਡੋਗੀ ਵੀ ਹੈ। ਬਸ ਇਹ ਪੈਟ ਰੱਖਣੇ ਚਾਹੀਦੇ ਨੇ ਘਰ ਵਿਚ ਸਾਡੀ ਸੇਫਟੀ ਲਈ। ਕਿੰਨਾ ਵਧੀਆ ਹੈਗਾ ਏ।
ਕੀ ਇੱਕ ਹੋਣਾ ਚਾਹੀਦਾ ਆ, ਕੋਈ ਨਾ ਕੋਈ ਇੱਕ ਹੋਣਾ।
ਹਾਂਜੀ ਹਾਂਜੀ ਹਾਂਜੀ।
ਵਧੀਆ ਜੋ ਸਮਝਦੇ ਨਾਲੇ ਫੈਮਿਲੀ ਦਾ ਮੈਂਬਰ ਹੀ ਬਣ ਜਾਂਦੇ ਫਿਰ ਉਹ
ਹਾਂਜੀ ਹਾਂਜੀ, ਹਾਂਜੀ। ਵਧੀਆ ਹੋਣਾ ਚਾਹੀਦਾ ਨਾ ਡੋਗੀ ਵਗੈਰਾ ਰੱਖਣੇ ਚਾਹੀਦੇ, ਕਿੰਨੇ ਵਫ਼ਾਦਾਰ ਹੁੰਦੇ ਨੇ ਉਹ
ਜੀ ਜੀ ਬਲ ਬੋਲ।
ਸਾਡੇ ਇਨਸਾਨਾਂ ਨਾਲੋਂ ਜ਼ਿਆਦਾ ਅ ਡੋ ਪੈਟਸ ਵਗੈਰਾ ਜ਼ਿਆਦਾ ਵਧੀਆ ਹੁੰਦੇ ਨੇ ਔਰ ਦੇਖ ਲਓ ਜੇ ਘਰ ਕੋਈ ਬਿਮਾਰ ਹੋ ਜਾਏ ਤਾਂ ਦੇਖੋ ਕਿੰਨਾ ਮਤਲਬ ਕਰਦੇ ਨੇ ਪੈਟ ਟੀ ਹੁੰਦੇ ਨੇ ਕਰਦੇ ਨੇ ਜਿਹੜਾ।
ਹਾਂਜੀ।
ਹੋਰ ਨੀ ਕੋਈ ਕਰਦਾ ਪੈਟਰ ਨੂੰ ਹੁੰਦਾ ਹੈ ਕੀ ਇਹ ਸਾਡੇ ਘਰ ਦਾ ਮੈਂਬਰ ਬਿਮਾਰ ਹੋਇਆ ਦਾ।
ਹਾਂਜੀ। ਪਤਾ ਲੱਗ ਜਾਂਦਾ ਉਹਨੂੰ ਸਭ ਪਤਾ ਲੱਗਦਾ।
ਹਾਂ, ਹਾਂ। ਪੈਟ ਨੂੰ ਜੋ ਵੀ ਪਹਿਲੇ ਬਿਮਾਰ ਹੁੰਦਾ। ਸਾਡੇ ਘਰ ਬਿਮਾਰ ਹੋ ਗਏ ਸੀ ਮੇਰੇ ਫਾਦਰ। ਤੇ ਉਹਨੇ ਪੈਟ ਨੇ ਸਾਰੇ ਹੀ ਨਾ ਆਪਣੇ ਉੱਤੇ ਲੈ ਲਿੱਤਾ ਸੀ ਸਾਰਾ ਕਸ਼ਟ। ਮਤਲਬ ਇੰਨਾ ਉਹਨੇ ਕੀਤਾ ਉਹ ਖੁੱਦ ਬਿਮਾਰ ਹੋ ਗਏ ਸੀ। ਇੰਨੀ ਮੁਸ਼ਕਿਲ ਆਪਾਂ ਉਹਨੂੰ ਠੀਕ ਕੀਤਾ ਫੇਰ ਮੈਡੀਸਨ ਦੇ ਕੇ ਇੰਜੈਕਸ਼ਨ ਲਗਵਾਏ।
ਵਫ਼ਦਾਰ ਵਧੀਆ
ਹਮ ਬਹੁਤ ਸੇਫਟੀ ਲਈ ਸਾਡੇ ਵਧੀਆ, ਹੁੰਦੇ ਕੋਈ ਘਰ ਨਹੀਂ ਆ ਸਕਦਾ।
ਵਧੀਆ ਪੈਟ ਰੱਖਣੇ ਚਾਹੀਦੇ ਨੇ ਘਰ ਨੂੰ
ਹਾਂਜੀ ਹਾਂਜੀ,
ਡਰ ਵੀ ਰਹਿੰਦਾ ਹੈ ਕੋਈ ਬਾਹਰੋਂ ਆ ਹੀ ਨਹੀਂ ਸਕਦਾ। ਉਹਨੇ ਬਾਹਰ ਬੈਠੇ ਰਦੇ ਗੇਟ ਤੇ ਤੇ ਕੋਈ ਵੀ ਨਹੀਂ ਆ ਸਕਦਾ।
ਇਹੀ ਹੈ ਕਿ ਛੁੱਟੀਆਂ ਚ ਕਿੱਧਰ ਗਏ ਔ
ਹਾਂਜੀ,
ਐਤਕੀ ਜਿਹੜੀ ਜੂਨ ਦੀ ਛੁੱਟੀਆਂ ਹੋਲੀਡੇ ਹੋਈਆਂ ਕਿੱਧਰ ਗਏ ਸੀ।
ਆਪਾਂ ਇਸ ਵਾਰ ਪਹਾੜੀ ਇਲਾਕੇ ਚ ਗਏ ਸੀ।
ਠੀਕ, ਠੀਕ ਉਧਰ ਇੰਜੋਏ ਕੀਤਾ ਹੋਣ ਆਇਆ ਪੂਰਾ।
ਹਾਂ ਕਿਉਂਕਿ ਆਪਾ ਸਾਰੇ ਵੇਖੇ ਦੇ ਸੀ, ਇੱਕ ਪਹਾੜੀ ਇਲਾਕਾ ਨੀ ਵੇਖਿਆ ਤਾਂ ਅਸੀਂ
ਠੀਕ ਆ ਠੀਕ ਠਾਕ ਵਧੀਆ ਵਧੀਆ,
ਹਾਂਜੀ,
ਤੇ ਆਪਣਾ ਕਿੰਨੇ ਦਿਨ ਲਈ ਗਏ ਸੀ ਤੁਸੀਂ
ਆਪਾਂ, ਗਏ ਸੀ, ਹਫ਼ਤੇ ਤੱਕ ਹਫ਼ਤੇ ਤੋਂ ਉੱਤੇ ਹੋ ਗਏ ਦਸ ਦਿਨ ਹੀ ਲਗਾ ਲੋ। ਦਸ ਦਿਨ ਲਈ ਗਏ ਸੀ, ਤੇ ਬੜਾ ਇੰਜੋਏ ਕਰਕੇ ਆਏ ਸੀ ਉੱਧਰ
ਹਾਂਜੀ-ਹਾਂਜੀ ਸਾਰਾ ਕੁਛ ਵੇਖ,
ਹਾਂ ਹਾਂ ਸਾਰੇ ਪਹਾੜ ਵੇਖੇ ਕਦੀ ਆਪਾਂ ਪਹਾੜਾਂ ਤੇ ਗਏ ਨੀ ਸੀ ਤੇ ਬੜਾ ਵਧੀਆ। ਵਧੀਆ ਸੀ ਸਾਰਾ ਨਾ ਉੱਥੇ ਦਾ ਇਨਵਾਇਰਮੈਂਟ ਇੰਨਾ ਵਧੀਆ ਸੀ ਉੱਥੇ ਦਾ ਗ੍ਰੀਨਰੀ ਇੰਨੀ ਸੀ ਗ੍ਰੀਨਰੀੇ ਹੋ ਰਿਹਾ ਸੀ ਸਾਡੇ ਹੁਣ ਸਾਰੇ ਦੇਖੋ ਪੇੜ ਤੇ ਕੱਟੀ ਹੀ ਜਾ ਰਹੇ ਨੇ।
ਜੀ ਬਿਲਕੁਲ ਬਿਲਕੁਲ ਬਹੁਤ ਬੁਰਾ ਹਾਲ ਕਰ ਰਹੇ ਨੇ ਨਾ ਸਰਕਾਰਾਂ ਬਸ
ਹਾਂਜੀ ਨਹੀਂ ਉੱਧਰ ਬੜੀ ਗਰੀਨਰੀ ਸੀ। ਬੜਾ ਵਧੀਆ ਇਨਵਾਇਰਮੈਂਟ ਸੀ ਉੱਧਰ ਨਾ। ਮਨ ਕਰ ਰਿਹਾ ਸੀ, ਆਣ ਦਾ ਤੇ ਮਨ ਹੀ ਨਹੀਂ ਕਰ ਰਿਹਾ ਸੀ ੳਦਰੋ ਦੀ।
ਹਾਂਜੀ ਹਾਂਜੀ ਉਹ ਉੱਧਰ ਆਪਣਾ ਪਹਾੜੀ ਏਰੀਆ ਤੇ ਬੜਾ ਸ਼ਾਨਦਾਰ ਰਿਹਾ, ਉੱਧਰ ਦੇ ਲੋਕੀ ਕੁਛ ਮਾੜੇ ਨੇ।
ਹਾਂ, ਹੂੰ ਵਧੀਆ ਸੀ।
ਤੇ ਵਾਟਰ ਫੋਲ ਵਗੈਰਾ ਨੀ ਵੇਖਿਆ।
ਨਹੀਂ ਉੱਧਰ ਨਹੀਂ ਗਏ ਸੀ ਆਪਾਂ ਆਪਾਂ ਜ਼ਿਆਦਾ ਇੱਧਰ ਹੀ ਘੁੰਮ ਕੇ ਆਏ ਸੀ, ਹੁਣ ਕਹਿ ਰਹੇ ਨੇ ਜਾਣ ਵਸਤੇ। ਹੁਣ ਜਾਵਾਂਗੇ।
ਠੀਕ ਆ,
ਬਾਕੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ।
ਨੇ ਵੀ ਬਹੁਤ ਵਧੀਆ ਰਹਿੰਦਾ।
ਓਕੇ ਜੀ, ਬਾਏ ਠੀਕ ਹੈ, ਓਕੇ ਸਤਿ ਸ਼੍ਰੀ ਅਕਾਲ,
ਸਤਿ ਸ਼ੀ ਅਕਾਲ,
ਦਸ ਮਿੰਟ ਵੀ,